ਹੋਰ ਕੀ ਹਾਲ ਹੈ
ਬਸ ਜੀ ਵਧੀਆ ਤੁਸੀਂ ਸੁਣਾਓ ਸਿਹਤਾਂ ਠੀਕ ਨੇ
ਬਸ ਵਧੀਆ ਜੀ ਇਕਦਮ ਕਾਇਮ ਤੁਸੀਂ ਦੱਸੋ
ਵਧੀਆ ਨੇ ਚਲੋ ਚੰਗੀ ਹੋਣੀ ਚਾਹੀਦੀ ਹੈ ਜੀ ਹੋਰ ਬਸ ਸਬ ਠੀਕ ਹੈ ਪਰਿਵਾਰ ਵਿੱਚ ਫੈਮਿਲੀ ਵਿੱਚ ਮੰਮੀ ਡੈਡੀ
ਤੁਸੀਂ ਸੁਣਾਓ ਤੁਹਾਡੇ ਘਰ ਠੀਕ ਹੈ ਸਬ
ਹਾਂ ਸਭ ਠੀਕ ਹੈ ਉਹ ਮੈਂ ਤੁਸੀਂ ਮੇਰੇ ਖਿਆਲ ਕਿੱਧਰ ਸਟੱਡੀ ਕਰ ਰਹੇ ਹੋ ਨਾ
ਹਾਂਜੀ ਹਾਂਜੀ
ਹਾਂ ਮੈਂ ਕਿਹਾ ਮੈੂਨੂੰ ਪਤਾ ਹੀ ਨਹੀਂ ਕਾਕਾ ਕਦੀ ਮਿਲਦਾ ਹੀ ਨੀ ਬੱਚਾ ਆਪਣਾ ਤੇ ਆਪਣਾ ਕੀ ਰੂਟੀਨ ਹੈਗਾ ਮੈਨੂੰ ਦੱਸੋ ਯਾਰ,
ਰੂਟੀਨ ਸਾਡਾ ਹੈ ਜੀ ਇੱਕ ਔ, ਹੁਣ ਜਿਵੇਂ ਕੋਲੇਜ ਹੈਗਾ ਨਹੀਂ-ਨਹੀਂ ਅਪ ਡਾਊਨ ਕਰਨੇ ਆ ਕੋਲੇਜ ਹੈਗਾ ਨਾ
ਹਾਂ-ਹਾਂ,
ਤੇ ਫੇਰ ਅਸੀਂ
ਘਰ ਤੋਂ ਕਿੰਨੀ ਕੁ ਦੂਰ ਪੈਂਦਾ ਤੁਹਾਡਾ ਕੋਲੇਜ,
ਤੁਹਾਨੂੰ ਇਹ ਪੈਂਤੀ ਕਿਲੋਮੀਟਰ ਪਇਆ ਹੁੰਦਾ।
ਪੈਂਤੀ ਕਿਲੋਮੀਟਰ ਫਿਰ ਕਿੱਦਾਂ ਮਤਲਬ ਜਾਂਦੇ ਹੋ ਤੁਸੀਂ,
ਦੇਖੋ ਜੀ, ਪਹਿਲੇ ਅਸੀਂ ਸਵੇਰੇ ਉੱਠਦੇ ਹਾਂ। ਟੈਮ ਐ, ਅੱਠ ਵਜੇ ਤੱਕ ਪਹੁੰਚਣਾ ਕੋਲਜ, ਤੇ ਅਸੀਂ ਬਸ ਪੰਜ ਵਜੇ, ਉੱਠੀ ਆ ਸਵੇਰੇ ਜਿਵੇਂ, ਹੁਣ ਸਵੇਰੇ ਉੱਠ ਕੇ ਪੰਜ ਵਜੇ।
ਤੇ ਅਗਰ ਲੇਟ ਉੱਠ ਜਾਏ ਫੇਰ ਕਾਲਜ ਰਹਿ ਜਾਂਦਾ?
ਹੋ ਜਾਂਦੀ ਆ ਫੇਰ,
ਅੱਛਾ,
ਹਾਂ, ਬਾਕੀ ਹੁਣ ਸਵੇਰੇ ਉੱਠੀ ਦਾ ਜੇ ਮੰਨ ਲਓ ਛੇ ਵ ਇਹ ਪੰਜ ਵਜੇ ਉੱਠ ਕੇ
ਹੂੰ-ਹੂੰ,
ਛੇ ਵਜੇ ਤੱਕ ਅਸੀਂ ਬੱਸ ਸਟੈਂਡ ਪਹੁੰਚੀ ਦਾ,
ਅਤੇ ਬੱਸ ਸਟੈਂਡ ਫਿਰ ਕਿੱਦਾਂ ਮਿਊਰੀ ਜੇ ਜਾਂਦੇ ਹੋ, ਮੋਟਰਸਾਈਕਲ 'ਤੇ ਕਿਉਂ ਜਾਂਦੇ ਹੋ।
ਉਹ ਤਾਂ ਯਾਰ ਦੋਸਤ ਹੈਗਾ, ਉਹ ਦੀ ਚੱਲਿਆ ਬਾਈਕ ਤੇ ਉਦੀ ਦੀ ਘਰ ਦੇ ਕੋਲ ਹੀ ਰਹਿੰਦਾ।
ਅੱਛਾ, ਤੁਸੀਂ ਫਿਰ ਉਹਨਾਂ ਦੇ ਘਰ ਜਾਂਦੇ ਹੋ।
ਹਾਂ ਫੇਰ ਉਹ ਅਸੀਂ ਇਥੋਂ ਬਾਈਕ ਲੈ ਕੇ ਨਿਕਲਣੇ ਆ ਬੱਸ ਸਟੈਂਡ ਵਾਸਤੇ,
ਅੱਛਾ-ਅੱਛਾ, ਫੇਰ ਤੁਹਾਨੂੰ ਕਦੇ ਕਹਿੰਦਾ ਨੀ ਬਈ ਮੈਂ ਬਾਈਕ ਲੈ ਕੇ ਜਾਂਦਾ ਮੇਰਾ ਕੋਈ ਖ਼ਰਚਾ ਸ਼ੇਅਰ ਕਰੋ, ਏਦਾਂ ਕੁਛ ਤਾਂ ਨੀ ਕਹਿੰਦਾ ਅੱਛਾ,
ਉਹ ਤੋਂ ਬਾਅਦ ਇੱਥੋਂ ਹੀ ਨਿਕਲਣਾ ਅ
ਤੇ ਫਿਰ ਬਾਈ ਕਿੱਥੇ ਰੱਖਦੇ ਔ। ਬਸ ਸਟੈਂਡ,
ਬਾਈਕ ਬੱਸ ਸਟੈਂਡ ਦੇ ਆ ਕੇਥੇ ਹੈਗੀ ਐ ਪ੍ਰਾਈਵੇਟ ਹਾਂਜੀ ਇੱਥੇ ਪਾਪਾ ਇਹ ਦੇਖ
ਹੂੰ-ਹੂੰ-ਹੂੰ,
ਤੇ ਉਸ ਤੋਂ ਬਾਅਦ ਬਾਈਕ ਬਕ ਰੱਖ ਕੇ ਅਸੀਂ ਬਾਹਰ ਨਿਕਲ ਬੱਸ ਸਟੈਂਡ ਦੀ ਵੱਲ
ਅੱਛਾ,
ਤੇ ਬੱਸ ਸਟੈਂਡ ਤੇ ਟਾਈਮਿੰਗ ਹੁੰਦਾ
ਤੇ ਗੌਰਮੈਂਟ ਬੱਸ ਜਾਂ ਕਿੱਦਾਂ ਕੋਈ ਉਹਦੀ ਇੰਸਟੀਟਿਊਟ ਦੀ ਕੋਈ ਬੱਸ ਹੈਗੀ ਹੈ।
ਉਹ ਤਾਂ ਇੰਸਟੀਟਿਊਟ ਦੀ ਬੱਸ ਅਲੱਗ ਉਹ ਤਾਂ ਕਰਵਾਉਣੀ ਪੈਂਦੀ ਆਪਣੀ ਕੋਲੇਜ ਦੀ ਗੱਲ ਨਾ ਤੇ ਸਾਲ ਦੀ ਫੀਸ ਲੱਗਦੀ ਹੈ। ਹਾਂਜੀ ਤੇ ਅਸੀਂ ਜਾਂਦੇ ਹਾਂ ਸਰਕਾਰੀ ਆ ਫਿਰ ਪ੍ਰਾਈਵੇਟ ਚ
ਠੀਕ ਹੈ ਠੀਕ ਹੈ
ਹਮ ਪ੍ਰਾਈਵੇਟਬਾਕੀ ਜਿਹੜੀ ਸਰਕਾਰੀ ਉਹ ਟੈਮ ਸਿਰ ਆਉਂਦੀ ਰਹੇ ਬਾਕੀ ਨਾ ਬੜੀ ਘੱਟ ਆਉਂਦੀ
ਅੱਛਾ
ਜੇ ਆਉਂਦੀ ਹੈ ਤੇ ਉਹਦੇ ਵਿੱਚ ਤੁਹਾਡੇ ਕੋਲ ਬਸ ਪਾਸ ਹੈਗਾ ਬੜੇ ਪੈਸੇ ਬਚ ਜਾਣਗੇ
ਹਾਂ ਹਾਂ ਤੁਸੀਂ ਪਾਸ ਬਣਵਾ ਲੋ ਨਾ ਐਵੇਂ ਰੋਜ਼ ਖਰਚਾ ਕਰਦੇਓ ਪਾਸ ਬਣਵਾ ਲਿਆ ਕਰੋ ਮਹੀਨੇ ਦਾ ਨਹੀਂ
ਹਾਂਜੀ ਹਾਂਜੀ ਨਹੀਂ ਉਹ ਛੇ ਮਹੀਨੇ ਦਾ ਮ ਬੰਦਾ ਡਾਇਰੈਕਟ ਹੈ
ਅੱਛਾ ਛੇ ਮਹੀਨੇ ਦਾ ਬੰਦਾ
ਹਾਂ ਤੇ ਉਹ ਕੋਲੇ ਤੋਂ ਹੀ ਬਣ ਜਾਂਦਾ ਦਸ ਵੀਹ ਰੁਪਏ ਚ
ਅੱਛਾ ਫੇਰ ਤੁਸੀਂ ਅੱਛਾ ਹਾਂ ਛੇ ਮਹੀਨੇ ਬਾਅਦ ਇਕੱਠ ਵਧੀਆ ਆਇਆ ਤੇ ਬਾਰ ਵਾਰ ਬਣਾਉਣ ਨਾਲਓ ਹੈਾ
ਤੇ ਦੂਸਰੀ ਹੈ ਪ੍ਰਾਈਵੇਟ ਬੱਸ ਤੇ ਉਹਦੇ ਚ ਲੱਗ ਜਾਂਦੇ ਨੇ ਪੈਂਤੀ ਚਾਲੀਪਏ
ਮ ਇੱਕ ਸਾਈਡ ਦੇ
ਤੇ ਫੇਿਰ ਅਸੀਂ ਉੱਥੇ ਪਹੁੰਚਦੇ ਹਾਂ ਜਿੱਥੇ ਅਸੀਂ ਪਹੁੰਚਣੇ ਬਸ ਵੀਹ ਰੁਪਏ ਟੈਂਪੂ ਕਰਨਾ ਹੁੰਦਾ ਹੋਰ ਵੀਹ ਰੁਪਏ ਦੇ ਕੇ, ਦੋ ਕਿਲੋਮੀਟਰ ਜਾਣਾ ਹੁੰਦਾ।
ਅੱਛਾ ਮੇਨ ਰੋਡ ਤੇ ਨੀ ਹੈਗਾ ਤੁਹਾਡਾ। ਮੇਨ ਰੋਡ ਤੇ ਨਹੀਂ ਹੈਗਾ।
ਨਹੀਂ ਨਹੀਂ ਮੇਨ ਰੋਡ ਤੇ ਨਹੀਂ ਹੈ, ਉਹ ਬਸ ਸਾਨੂੰ ਮੇਨ ਰੋਡ ਤੇ ਲਾ ਦੇਗੀ। ਹਾਂ ਤੇ ਉਸ ਤੋਂ ਬਾਅਦ ਅੰਦਰ ਜਾਣਾ ਪੈਂਦਾ ਫਿਰ ਢਾਈ ਕਿਲੋਮੀਟਰ, ਹਮ ਚਾਹੇ ਤੁਸੀਂ ਟੈਂਪੂ ਜਾਓ,
ਬੱਸ- ਬੱਸ ਕਿੰਨੀ ਕੁ ਦੇਰ ਚ ਪੂਚਾ ਦਿੰਦੀ ਐ?
ਐ, ਪੌਣੇ ਘੰਟੇ ਚ ਪਹੁੰਚਾ ਦਿੰਦੀ ਆ। ਹਮ, ਤੇ ਬਾਕੀ ਉੱਥੇ ਕੋਲੇਜ ਪਹੁੰਚਗੇ। ਹੁਣ ਅੱਠ ਵਜੇ, ਸ਼ੁਰੂ ਉੱਥੇ ਅੱਠ ਵਜੇ ਹੈਗਾ, ਕਦੀ ਅੱਠ ਵਜੇ, ਕਦੀ ਨੌ ਵਜੇ। ਹਾਂਜੀ ਤੇ, ਅੱਠ ਵਜੇ ਸਾਡੇ ਸ਼ੁਰੂ ਹੁੰਦੀ ਨੇ ਕਲਾਸ ਸਾ ਤੇ, ਮ ਮੰਨ ਲਓ ਕਲਾਸ ਸ਼ੁਰੂ ਹੋ ਗਈ ਏ। ਹਾਲੇ ਕਲਾਸ ਹੈਗੀ ਸਾਡੀ ਪੰਜਾਹ ਮਿੰਟਾ ਦੀ ਹੁੰਦੀ ਹੈ, ਹਰ ਇੱਕ ਕਲਾਸ।
ਤੇ ਉਹਦਾ ਵੀ ਟਾਈਮ-ਟੇਬਲ ਹੈ ਯਾਂ, ਸਾਰੇ ਹਫ਼ਤੇ ਮਤਲਬ ਸ ਛੇ ਦਿਨ, ਇੱਕੋ ਹੀ ਰੂਟੀਨ ਹੈਗਾ।
ਨਹੀਂ, ਨਹੀਂ ਰੂਟੀਨ ਤਾਂ ਅਲੱਗ ਏ, ਜੀ, ਹਰ ਦਿਨ।
ਅੱਛਾ।
ਹਾਂ ਸਬਜੈਕਟ ਸਾਡੇ ਕੋਲ ਹਿਊਮਨ ਵੈਲਿਊ ਲਾ ਲੋ, ਹੋਰ ਇੰਗਲਿਸ਼ ਲਾ ਲਓ ਹਿੰਦੀ ਦੀ ਲਾਲੋਂ।
ਹੂੰ
ਹੁੰ, ਦੋ ਦਿਨ ਹੋਰ ਰੈਗੇ ਨੇ। ਮਤਲਬ ਵਾਧੂ ਨੇ। ਘੱਟੋ-ਘੱਟ, ਆਠ ਸਬਜੈਕਟ ਨੇ।
ਓਕੇ-ਓਕੇ ਹੋਰ, ਥਹਾਡਾ ਮਾਹੌਲ ਕਿਹੋ ਜੇਹਾ ਹੇ? ਫਰੈਂਡਲੀ ਹੈ ਟੀਚਰ ਵਗੈਰਾ ਸਾਰੇ।
ਹਾਂ, ਨੀ ਟੀਚਰ ਤਾਂ ਬਹੁਤ ਟੀਚਰ ਤਾਂ, ਫ੍ਰੇੰਡਲੀ ਨੇ। ਇੱਥੇ ਬਹੁਤ
ਹੋਰ, ਕਮਰਾ ਜਿੱਥੇ ਸਟੱਡੀ ਹੁੰ ਵੀ ਮਤਲਬ ਪੜ੍ਹਾਉਦੇ ਆ, ਅਤੇ ਕੰਫਰਟੇਬਲ ਹੈਗਾ ਮਤਲਬ ਬੈਠਣ 'ਚ ਔਰ
ਹਾਂਜੀ। ਬਿਲਕੁਲ, ਕੰਫਰਟੇਬਲ ਹੈਗਾ। ਇਹ ਕਲਾਸ ਵਿੱਚ, ਘੱਟੋ- ਘੱਟ, ਨੱਬੇ ਬੱਚੇ ਬੈਅ ਜਾਂਦੇ ਨੇ।
ਨੱਬੇ ਬੱਚੇ ਬੈ ਜਾਂਦੇ, ਓਕੇ, ਕਿਉਂਕਿ ਪਤਾ ਕੀ ਹੈ, ਬੱਚੇ ਜ਼ਿਆਦਾ ਹੋਣਗੇ ਨਾ ਫਿਰਰ ਸ਼ੋਰ ਵੀ ਜਿਆਦਾ ਹੁਦਾ ਏ, ਐਸੀ ਕੋਈ ਦਿੱਕਤ ਆਂ ਬੱਚੇ ਆਪਣਾ ਟੀਚਰ ਏਈਓ ਕਹਿੰਦਾ ਰਹਿੰਦਾ ਹੈ, ਬਈ ਚੁੱਪ ਕਰਜੋ ਯਾਰ।
ਦਿੱਕਤ
ਅੱਛਾ। ਤੇ ਇੱਕ ਪਲੇਨ ਇੱਕ ਹੁੰਦਾ ਜੀ, ਇੰਨਸਿਟਿਊਟ, ਜਿਸ ਤਰ੍ਹਾਂ ਬਿਲਕੁਲ ਪਲੇਨ ਜਿਸ ਤਰ੍ਹਾਂ ਸਕੂਲਾਂ ਚ ਬਿਲਕੁਲ ਪਲੇਨ ਫਲੋਰ ਤੇ ਹੁੰਦੈ। ਇੱਕ ਹੁੰਦੈ ਸਿਨੇਮਾ ਹਾਲ ਸਟਾਈਲ ਚ ਤੇਰੀ ਮੁ ਚੱਲ ਬੱਚਿਆਂ ਨਾਲ ਪਿੱਛੇ-ਪਿੱਛੇ ਵੱਧ ਜਾਂਦੀ ਏ, ਐਦਾਂ ਦਾ ਕੁਛ ਹੈਗਾ ਸਿਸਟਮ ਸ਼ਿਟਿੰਗ। ਕਿਵੇਂ ਹੈਗਾ?
ਸਿਨਮਾ ਹਾਲ ਟਾਈਪ
ਔਕੇ ਅੱਗੇ ਆਲੇ, ਅੱਗੇ ਆਲੇ ਬੱਚੇ ਔ ਨਿੱਚੇ ਨੂੰ ਬੈਠਦੇ ਐਂ, ਪਿੱਛੇ ਆਲੀ ਕੁਰਸੀਆਂ ਬੜ੍ਹੀ ਉਚਾਈ ਤੇ ਜਾਂਦੀਐ। ਹੋਰ ਔ ਰਾਊਂਡ ਇੱਚ ਐ ਫਲੈਟ ਇੱਚ ਐ?
ਐ ਦੋਨੋਂ ਈ ਏ, ਦੋਨੋਂ ਈ ਏ, ਹੂੰ।
ਅੱਛਾ-ਅੱਛਾ।
ਤੇ ਬਾਕੀ
ਤੇ ਫੇਿਰ ਟੀਚਰ ਵੀ ਟੀ ਚਰ ਦੀ ਆਵਾਜ਼ ਵੈਸੇ ਜੋ ਬੋਲਦਾ ਹੈਗੈ, ਔ ਵੀ ਐਨਫ ਰੈਂਦੀ ਐ, ਪ ਸੁਣ ਜਾਂਦੀ ਐ ਸਭ ਔਨਾ ਨੂੰ ਯਾ ਔ ਮਾਈਕ ਦਾ ਯੂਜ ਕਰਦੇ ਹੈਗੇ।
ਅੱਗੇ ਬੈਠਣ ਨੂੰ ਸੁਣਾਈ ਦੇਗੀ, ਪਿੱਛੇ ਆਲਿਆਂ ਨੂੰ ਨੀ ਆਂਦੀ।
ਕਤ ਆਂਦੀ ਐ।
ਹਾਂ, ਬੋਤ ਦਿੱਕਤ। ਔ ਬਸ ਕੁਛ ਤੁਆਨੂੰ ਪਤੈ ਹੋ ਈ ਜਾਂਦੇ ਨੇ। ਪੜਦੇ ਨੀ ਕੁਝ ਜਿਹੜੇ ਹੁੰਦੇ ਨੇ ਔ ਅੱਗੇ ਬੈ ਜਾਂਦੇ ਨੇ ਬਸ
ਹਾਂ, ਜਿੰਨਾਂ ਨੂੰ ਇੰਟਰਸਟ ਐ ਔ ਅੱਗੇ ਬੈ ਜਾਣਗੇ ਤੇ ਬੱਚੇ ਲੜਦੇ ਨੀ ਹੈਗੇ ਮੈਂ ਤੇ, ਮੇਰੀ ਸੀਟ ਤੇ ਇਯੋ ਹੈਗੀ ਏ
ਨਈ-ਨਈ ਐਸਾ ਹਿਸਾਬ ਜੇੜਾ ਪੈਲੇ ਬੈ ਗਿਆ ਔ ਬੈ ਗਿਆ।
ਅੱਛਾ
ਹਾਂਜੀ।
ਹਾਂ, ਬਾਕੀ ਇੰਟਰਸਟ ਹੈ ਨਾ ਮ, ਜੇਦਾ ਟਰੱਸਟ ਏ ਪਹਿਲੇ ਅੱਗੇ ਬੈਠੇਗਾ ਜਿਹਨੇ। ਕੁਛ ਸਿੱਖਣਾ ਹੈ ਹਨਾ ਜਿਨਾ ਸ਼ੈਤਾਨੀਆਂ ਕਰਨੀਆਂ। ਧਰੋ ਧਰੋ। ਪੈ ਜਾਂਦੇ ਉਹ ਹਰ ਜਗ੍ਹਾ ਸਿਸਟਮ ਹੈ, ਇੰਟਰਸਟ ਦੇ ਹਿਸਾਬ ਨਾਲ ਬੰਦੇ ਅੱਗੇ ਪਿੱਛੇ ਬਣਦੇ ਤੇ ਫਿਰ ਕਿੰਨੇ ਕੁ ਵਜੇ ਛੁੱਟੀ ਜਾਂਦੇ ਉੱਥੋਂ-
ਛੁੱਟੀ ਸੀ। ਹੁੰਦੀ ਹੈ ਤਿੰਨ ਵਜੇ ਤੇ ਦੋ ਵਜੇ। ਹਫ਼ਤੇ ਚ ਨਾ ਛੇ ਦਿਨ ਹੁੰਦੇ ਨੇ ਨਾ ਪੰਜ ਦਿਨ। ਹੋ ਜਾਂਦਾ, ਤੇ ਦੋ ਦਿਨ ਦੋ ਵਜੇ ਤੇ ਤਿੰਨ ਦਿਨ ਤਿੰਨ ਵਜੇ ਹੁੰਦੀ ਐ।
ਲਾਸਟ ਦੇ ਤਿੰਨ ਤਿੰਨ ਦਿਨ
ਲਾਸਟ ਦੇ ਤਿੰਨ ਦਿਨ ਸਾਢੇ ਤਿੰਨ ਵਜੇ ਲਾ ਲੋ।
ਅੱਛਾ।
ਹਾਂਜੀ।
ਠੀਕ ਹੈ, ਤੇ ਜਿੰਨਾ ਵੀ ਟਾਈਮ ਹੁਣ ਤੁਸੀਂ ਹੁਣ ਪੜ੍ਹੇ ਹੋ ਕਿੰਨਾ ਟਾਈਮ ਹੋ ਗਿਆ ਡੇਢ ਸਾਲ ਹੋ ਗਿਆ ਤੁਹਾਨੂੰ ਜਾਦੇ ਆ।
ਚਲ ਆਏ ਤਾਂ,
ਇੱਕ ਸਾਲ ਹੋਇਆ। ਜਾਂ ਕੁਛ ਸਿੱਖਣ ਨੂੰ ਮਿਲਿਆ ਕੁਛ,
ਹਾਂ ਬਹੁਤ ਕੁਛ ਪ੍ਰੈਕਟੀਕਲ ਵਗੈਰਾ ਕੰਪਿਊਟਰ ਤੇ ਲੈਂਗੁਜ ਹੁੰਦੀ, ਸਿੱਖਣ ਨੂੰ ਮਿਲਿਆ ਬਹੁਤ ਕੁਛ
ਅੱਛਾ-ਅੱਛਾ-ਅੱਛਾ-ਅੱਛਾ,
ਹੂੰ,
ਠੀਕ, ਤੇ ਫੇਰ ਵਾ ਵਾਪਸੀ ਵਾਸਤੇ ਫਿਰ ਵਾਪਸੀ ਵਾਸਤੇ ਹੀ ਬੱਸ ਫੜਦੇਓ।
ਫਿਲ ਵਾਸਤੇ ਬਸ ਪਕੜਨ ਆ ਹੂੰ ਜਿਵੇ, ਓਥੋਂ ਨਿਕਲ ਗਏ ਵੀਹ ਰੁਪਈਆ ਆਲਾ ਟੈਂਪੂ ਕੀਤਾ।
ਬਨ ਆਇਆ ਹੋਇਆ। ਤੇ ਉਸ ਹਿਸਾਬ ਨਾਲ ਤੁਸੀਂ ਸਰਕਾਰੀ ਬੱਸ ਦੀ ਵੇਟ ਕਰਦੇ ਹੋਵੋਗੇ।
ਬਿਲਕੁਲ ਕਰਦੇ ਹਾਂਜੀ,
ਤੇ ਸਰਕਾਰੀ ਬੱਸ ਏਦਾਂ ਤਾਂ ਨਹੀਂ ਕਦੇ ਕਦੀ ਰੋਕਦਾ ਨਾ ਹੋਵੇ, ਔਰ ਕਰੋਸ ਕਰ ਜਾਂਦਾ ਵੈਸਾ ਐਸਾ ਤਾਂ ਨਹੀਂ ਹੁੰਦਾ। ਅੱਛਾ ਫੇਰ ਤੁਸੀਂ ਕੰਪਲੇਂਟ ਕਰ ਸਕਦੇ ਹੋ, ਐਸੀ ਗੱਲ ਨਹੀਂ। ਹਰਿਆਣਾ ਰੋਡਵੇਜ, ਬਈ ਮੇਨ ਸਟੋਪਜ ਹੈਗਾ, ਜੀ ਇੱਥੇ ਤੇ ਰੁਕਣੀ ਚਾਹੀਦੀ ਹੈਗੀ ਆ ਨਹੀਂ। ਹੋਰ ਬਸ ਇਸ ਤ ਫੇਰ ਕਿੱਦਾਂ ਜਿੱਦਾਂ ਬਸ ਤੁਆਨੂੰ ਵੀ ਇੱਥੇ ਏ ਸੇਟ ਸੂਟ ਤ ਖੜੇ ਹੋ ਕੇ ਜਾਂਦੇ ਹੋਣੈ।
ਹਾਂਜੀ, ਬਸ ਜਾਣ ਲਈ ਤਾਂ ਸੀਟਾਂ ਫੁੱਲ ਹੁੰਦੀਆਂ ਨੇ। ਖੜੇ ਹੋ ਕੇ ਜਾਣਾ ਪੈਂਦੈ। ਕੋਈ ਵਸ ਛ ਛ ਵੀ ਆਇਐ ਹਾਲ ਐ ਸੇਮ।
ਅੱਛਾ। ਖੜੇ ਹੋ ਕੇਈ ਹੁੰਦੇ
ਹਾਂ ਕਿਉਂਕਿ ਇਹ ਪਿੱਛੋਂ ਭਰ ਕੇ ਆਉਂਦੀ ਨਾ ਗਾ ਵਗੈਰਾ ਤੋਂ ਬੱਚੇ ਆਉਂਦੇ ਨੇ ਬੜੇ
ਅੱਛਾ ਠੀਕ ਠੀਕ ਠੀਕ ਤੇ ਵਾਪਸੀ ਤੁਸੀਂ ਚਲਦੇ ਕਿੰਨੇ ਵਜੇ ਹੋ ਉੱਥੋਂ
ਅਸੀਂ ਤਾਂ ਚੱਲਦੇ ਹਾਂ ਤਿੰਨ ਵਜੇ ਕੀ ਦੋ ਵਜੇ ਛੁੱਟੀ ਹੁੰਦੀ ਤਾਜ਼ਾਤ ਮੰਨੇ ਹਾਂ ਕਦੀ ਤਿੰਨ ਵਜੇ ਤਾਂ
ਅੱਛਾ ਉੱਥੇ ਸਪੋਰਟਸ ਦਾ ਵੀ ਕੁਛ ਹੋਗਾ ਮੰਨ ਲਓ ਜਿਸ ਤਰ੍ਹਾਂ ਕੋਈ ਖੇਲਣਾ ਹੋਵੇ ਬੱਚੇ ਨੇ ਆਪਣਾ ਜਾਂ ਕੁਛ ਨਹੀਂ
ਹਾਂਜੀ ਹੈਗਾ ਬਹੁਤ ਵੱਡਾ ਗਰਾਉਂਡ ਹੈਗਾ ਦੋ ਏਕੜ ਦਾ ਗਰਾਉਂਡ ਹੈਗਾ ਪੂਰਾ ਹਮ ਮਤਲਬ ਇੱਕ ਦੋ ਏਕੜ ਦਾ ਅਲਗ ਤੇ ਸਪੋਰਟਸ ਕੰਪਲੈਕਸ ਅਲਗ ਬਣਾਇਆ ਅੱਜ ੇ ਸਭ ਕੁਛ ਖੇਲਣ ਹਰੇਕ ਚੀਜ਼
ਅੱ ਅੱਛਾ ਅੱਛਾ
ਹਮ
ਹੋਰ ਫਿਰ ਘਰ ਕਿਸ ਟਾਈਮ ਤੱਕ ਪਹੁੰਚ ਜਾਂਦੇ
ਕਾਰ ਬਸ ਉਹੀ ਪੰਤਾਲੀ ਮਿੰਟ ਹ ਜੀ ਮੇਰੇ ਕੋਨੇ ਘੰਟੇ ਚ
ਅੱਛਾ ਫਿਰ ਘਰ ਆ ਕੇ ਕੋਈ ਹੋਰ ਵੀ ਐਕਟੀਵਿਟੀ ਕਰਦੇ ਹੋ ਪੜ੍ਹਾਈ ਬਾਰੇ ਜਾਂ ਆਪਣਾ ਯਾਰਾਂ ਦੋਸਤਾਂ ਨਾਲ ਇੰਜੋਏ ਕਰਦੇ ਦੇਓ
ਬਸ ਜਿਵੇਂ ਘਰ ਆ ਗਏ ਉਸ ਤੋਂ ਬਾਅਦ ਇੱਕ ਘੰਟਾ ਆਰਾਮ ਕੀਤਾ ਰੋਟੀ ਰੋਟੀ ਖਾ ਕੇ ਫਰ ਜਿੰਮ ਚਲੀ ਜਾਈਦਾ
ਅੱਛਾ ਅੱਛਾ ਅੱਛਾ ਅੱਛਾ ਹਾਂ ਫੇਿਰ ਯਾਰ ਦੋਸਤ ਮਿਲ ਗਏ ਹੋਰ
ਸ਼ੋਰੂਮ ਬਾਜ਼ਾਰ ਚ ਘੁੰਮ ਆਈਦਾ ਹ
ਆਪਸ ਬਸ ਇਹੀ ਹੈ ਸਟੂਡੈਂਟ ਦੀ ਨਾ ਇਹੀ ਲਾਈਫਵੇਂ ਚੱਲਦੀ ਹੈ ਹਨਾ ਸਮੱਸਿਆਵਾਂ ਜਿਸ ਤਰ੍ਹਾਂ ਜੋ ਵੀ ਕਹਿ ਲਓ ਇਹ ਰੂਟੀਨ ਹੈਗਾ ਜ਼ਿੰਦਗੀ ਦਾ ਚਲੋ ਤੁਸੀਂ ਮਿਹਨਤ ਕਰੋ ਸਿੱਖੋ ਤੇ ਨਾਮ ਉਚਾ ਕਰੋ ਮਾਂ ਪਿਓ ਦਾ ਠੀਕ ਹੈ ਅੱਛਾ ਬੇਟਾ
ਠੀਕ ਹੈ।